ਹੈਲੋ।
ਸਤਿ ਸ੍ਰੀ ਅਕਾਲ ਜੀ। ਹੈਲੋ।
ਹਾਂਜੀ ਹੋਰ ਕਿਵੇਂ ਔ?
ਮੈਂ ਵਧੀਆ, ਤੁਸੀਂ ਦੱਸੋ?
ਮੈਂ ਫੀ੍ਰ ਹੋਰ ਕਿਵੇਂ ਦਾ ਮੌਸਮ ਹੋਯਾ ਦਾ ਉਧਰ ਦਾ?
ਇੱਥੇ ਤੇ ਧੁੱਪ ਹੋਈ ਪਈ ਹੈ ਬਿਲਕੁਲ।
ਹੰਜੀ ਏਥੇ ਤੇ ਧੁੱਪ ਬਟ ਹਲਕੀ ਹੈ ਹਜੇ, ਹਜੇ ਤੇਜ਼ ਹੋਈ ਨੀ ਹੈ। ਕਿ ਪਤਾਂ ਮੌਸਮ ਬਣੇ ਨੀਂ ਤੇ ਧੁੱਪ ਨਿਕਲੇ, ਕੁਛ ਕਹਿ ਨੀ ਸਕਦੇ।
ਅੱਛਾ। ਨਹੀਂ ਸਾਡੇ ਇੱਥੇ ਰਾਤੀ ਮੌਸਮ ਸਹੀ ਸੀਗਾ, ਫੇਰ ਵੀ ਮੀਂਹ ਵਰਿਆ ਸੀ ਕੱਲ ਬਥੇਰਾ। ਪਰ ਹੁਣ ਤੇ ਇਕਦਮ ਇੰਨੀ ਤਿੱਖੀ ਧੁੱਪ ਹੈ ਨ ਕਿ ਚੁੱਭ ਰਹੀ ਹੈ ਅੱਖਾਂ ਚ।
ਹਾਂਜੀ ਉਹ ਤਾਂ ਹੈ। ਗਰਮੀ ਵੀ ਇਤਨੀ ਹੈ ਨਾ ਇਕਦਮ ਸਵੇਰੇ ਨਾਲ ਧੁੱਪ ਹੋ ਜਾਂਦੀ ਹੈ। ਸੱਤ, ਅਠ ਵਜੇ ਵੀ ਇੰਨੀ ਤੇਜ਼ ਧੁੱਪ ਆ ਜਾਂਦੀ ਹੈ, ਕੁਝ ਕਹਿਣ ਦੀ ਹੱਦ ਨੀ ਏ।
ਉਹੀ
ਬਾਰਾਂ ਬਾਰਾਂ ਵਜੇ ਤੱਕ ਧੁੱਪ ਨੀ ਆਉਂਦੀ ਐ।
ਹਾਂਜੀ। ਔਰ ਉਹੀ ਹੈ ਨਾ ਕਿ ਮਤਲਬ ਇੱਕ ਦਮ ਨਿਕਲਣ ਦਾ ਜੀਅ ਵੀ ਨਹੀਂ ਕਰਦਾ, ਜੇ ਕਦੀ ਬਾਹਰ ਜਾਣਾ ਹੋਏ ਨਾ ਤੇ ਪਹਿਲੇ ਬੰਦਾ ਧੁੱਪ ਵੇਖਦਾ ਏ ਕਿ ਹਾੱਯ ਧੁੱਪ ਇੰਨੀ ਹੈ, ਕੱਲ ਚਲੇ ਜਾਗੇ, ਪਰਸੋਂ ਚਲੇ ਜਾਗੇ।
ਬਿਲਕੁਲ ਬਿਲਕੁਲ, ਛੀਆਂ ਵਜੇ ਤੱਕ ਧੁੱਪ ਤਾਂ ਹਟਦੀ ਹੀ ਨੀ ਹੈ। ਹਾਂ ਛੇ ਵਜੇ ਧੁੱਪ ਕੁੱਛ ਘੱਟ ਹੁੰਦੀ ਐ ਫਿਰ ਬੰਦਾ ਕਿਧਰੇ ਬਾਹਰ ਜਾ ਪਾਉਂਦਾ ਹੈ ਕੋਈ ਸਮਾਨ ਲੈਣ, ਕੁਛ ਚੀਜ਼ ਲੈਣ
ਹਾਂਜੀ।
ਕੁਛ ਹੋਹ ਕੀ ਰਾਖ ਦਿੱਤੀਆਂ ਸਨ
ਹੈਲੋ ਮੈਂ ਤਾਂ ਕੁਛ ਨਹੀ ਛੁੱਟੀਆਂ ਨੇ ਨਾ ਤੇ ਛੁਟੀਆਂ ਇੰਜੋਏ ਕਰ ਰਹੇ ਹਾਂ।
ਹਾਂਜੀ ਹਾਂਜੀ ਬਸ ਮੈਂ ਵੀ ਆ ਮੇਰੀ ਬੇਟੀ ਛੋਟੀ ਆ ਨਾ ਇਹਨੇ ਰੋਟੀ ਵਗੈਰਾ। ਖਾਤੀ ਦੇ ਵਿੱਚ ਹੀ ਛੱਡਤੀ ਐਗੀ, ਮੈਂ ਸਗੋਂ ਉਹਨੂ ਬੋਲ ਰਹੀ ਸੀ ਮੈਂ ਜਿੱਤਨੀ ਖਾਣੀ ਹੁੰਦੀ ਨਾ, ਉਤਨੀ ਹੀ ਲੈਣੀ ਚਾਹੀਦੀ ਹੈ।
ਹਾਂਜੀ।
ਖ਼ਰਾਬ ਹੋ ਜਾਂਦੀ ਹੈ ਨਾ, ਫੇਰ ਫਾਇਦਾ ਕੀ ਹੈ। ਅਸੀਂ ਰੱਖਾਂਗੇ ਐਵੇਂ ਰੋਟੀ ਫਿਰ ਸੁੱਕ ਜੇਗੀ ਅਗਰ ਅਸੀੇ ਕਿਸੀ ਕੱਪੜੇ ਵਿਚ ਲਪੇਟ ਕੇ ਰੱਖਾਂਗੇ ਪਰ ਜੂਠੀ ਰੋਟੀ ਕੌਣ ਰਖਦਾ ਏ ਨਾ ਰੋਟੀ ਵਾਲੇ ਡੱਬੇ ਚ ਵਿੱਚ ਤਾਂ ਚੰਗਾ ਨੀ ਲੱਗਦਾ।
ਕੋਈ ਨੀ, ਫਿਰ ਏਦਾਂ ਏ ਵੇਸਟੇਜ ਇੰਨੀ ਹੋ ਜਾਂਦੀ ਹੈ।
ਬੋਹਤ ਜ਼ਿਆਦਾ, ਹੁਣ ਏਹੀ ਏ ਨਾ ਹਾਂਜੀ ਹੁਣ ਏਹੀ ਦੇਖਲੋ ਹੁਣ ਕਈ ਲੋਕੀ ਆਟਾ ਇਤਨਾ ਇਤਨਾ ਮਕ ਲੈਂਦੇ ਕਿ ਤਿੰਨ ਤਿੰਨ ਦਿਨ ਚਲਦਾ ਆ ਆਟਾ ਮਲਿਆ ਦਾ, ਫਰਿਜਾਂ ਦੇ ਵਿੱਚ
ਹਾਂਜੀ। ਨਹੀਂ ੳਹਨੁ ਨਾ ਪਹਿਲੇ ਗੂਂਦ ਲੈਂਦੀ ਸੀ ਜਿਆਦਾ ਪਰ ਹੁਣ ਮੇਰੀ ਮੰਮੀ ਕਹਿੰਦੀ ਕਿ ਜਦੋਂ ਖਾਣਾ ਹੋਏਗਾ, ਉਦੋਂ ਹੀ ਤਾਜ਼ਾ ਗੁਨ ਕੇ ਰੋਟੀ ਬਣਾ ਦੇਵਾਂਗੀ। ਕਿਉਂਕਿ ਅਸੀਂ ਬਣਵਾ ਕੇ ਰੱਖ ਲੈਂਦੇ ਸੀਗੇ ਫ਼ਿਰ ਅਸੀਂ ਰਾਤ ਸਾਨੂੰ ਪਤਾ ਨੀ ਰਾਤੀ ਭੁੱਖ ਲੱਗੇ ਯਾ ਨਾ ਲੱਗੇ। ਅਸੀ ਖਾਈਏ ਨਾ ਖਾਈਏ, ਤੇ ਮੰਮੀ ਕਹਿੰਦੀ ਜਦੋਂ ਖਾ ਖਾਨੀ ਹੋਵੇ ਨਾ ਮੈਨੂੰ ਉਸੇ ਟਾਈਮ ਦੱਸਦਿਆ ਕਰੋ, ਮੈਂ ਉਸੇ ਟਾਈਮ ਗਰਮ ਗਰਮ ਲਾ ਦਾਂਗੀ।
ਹਾਂਜੀ ਬਿਲਕੁਲ ਬਿਲਕੁਲ, ਸਹੀ ਕਹਿ ਰਹੇ ਹੋ ।ਨਹੀਂ ਨਾ ਭੈਣ ਜੀ ਨਾ ਅੱਜ ਕੱਲ ਕਈ ਲੋਕੀ ਨਾ ਫਰਿਜਾਂ ਕਰਕੇ ਨਾ ਤਿੰਨ ਤਿੰਨ ਦਿਨ ਦਾ ਆਟਾ ਗੁਣ ਲੈਂਦੇ ਹੈ ਨਾ ਆਟਾ ਕਿ ਸਾਨੂੰ ਖਰਾਬ ਵੀ ਕਰਦਾ ਆ। ਕਿਉਂਕਿ ਉਹ ਆਟੇ ਸਾਰੇ ਤੋਂ ਨਿਕਲ ਜਾਂਦੀ ਹੈ ਅੱਛੀ ਤੇ ਉਹ ਬੇਕਾਰ ਆਟਾ ਵਾਈ ਹੋ ਜਾਂਦਾ ਆ
ਹਾਂ ਬੈ ਬਣਾਣਾ ਜਾਂਦਾ ਉਹਦੇ ਵਿੱਚ ਉਹ ਜੇ ਤੁਸੀਂ ਆਟੇ ਨੂੰ ਧਿਆਨ ਨਾਲ ਵੇਖੋ ਨਾ ਤੇ ਉਹਦੇ ਵਿੱਚ ਛੋਟੇ ਛੋਟੇ ਕੀੜੇ ਵੀ ਆ ਜਾਂਦੇ ਨੇ।
ਹਾਂਜੀ ਹਾਂਜੀ। ਦੇਖੋ ਨਾ ਆਟੇ ਅਕ ਵੀ ਜਾਂਦਾ ਉੱਤੋਂ ਜਿਹਾ ਐ ਪਰਤ ਜਿਹੀ ਜੰਮ ਜਾਂਦੀ ਆਟੇ ਦੀ ਤੇ ਰੋਟੀ ਵੀ ਨੀ ਬਣਦੀ ਹੈ ਬੜੀ ਔਖੀ ਰੋਟੀ ਬਣਦੀ ਹੈ ਉਹਦੀ ਆਟੇ ਦੀ
ਹਾਂਜੀ ਉਹਨਾਂ ਨਾ ਹੈ ਨਾ ਤਾਂ ਸੁੱਕ ਵੀ ਜਾਂਦਾ ਹੈ।
ਹਾਂਜੀ ਪੱਥਰ ਬਣ ਜਾਂਦੇ ਆਟਾ ਬਿਲਕੁਲ ਪੱਥਰ ਉਹਨੂੰ ਨੋਰਮਲ ਹੁੰਦੇ ਆ ਦੋ ਢਾਈ ਘੰਟੇ ਲੱਗਦੇ ਆ।
ਹਾਂਜੀ ਸਰਦੀਆਂ ਜਦੋਂ ਹੁੰਦੀਆਂ ਨੇ ਨਾ ਉਦੋਂ ਤਾਂ ਫੇਰ ਵੀ ਉਹ ਹੁੰਦਾ ਕਿ ਸਰਦੀਆਂ ਤੇ ਭਾਵੇਂ ਚੱਲ ਜਾਂਦਾ ਐ ਕਿ ਸਵੇਰੇ ਗੁੰਦ ਲਿਆ ਧੁੱਪ ਚ ਰੱਖ ਲਿਆ। ਪਰ ਉਦੋਂ ਵੀ ਪੱਥਰ ਹੋ ਜਾਂਦਾ ਐ ਉਦੋਂ ਤੇ ਰੋਟੀ ਬਣਾਣੀ ਏ ਦੋ ਘੰ ਪਹਿਲੇ ਆਟਾ ਬਾਹਰ ਕੱਢੋ।
ਹਾਂਜੀ। ਹਾਂਜੀ ਮੈਂ ਏਹੀ ਗਰਮੀ ਚ ਇਹੀ ਦੋ ਘੰਟੇ ਪਹਿਲੇ ਆਟਾਂ ਬਾਹਰ ਕੱਢੋ ਤੁਆਨੁ ਤਾਂਹੀ ਨਾ ਘੱਟ ਵੀ ਨਾ ਆਟਾ ਮਲਣਾ ਚਾ ਚਾਈਦਾ ਆ ਹੁਣ ਕਈ ਲੋਕੀ ਸਬਜ਼ੀਆਂ ਵੀ ਇੰਝ ਈ ਕਰਦੇ ਆ ਤਿੰਨ-ਤਿੰਨ ਟੈਮ ਦੀ ਕੱਠੀ ਮਤਲਬ ਸਾਨੂੰ ਬਣਾਣੀ ਨਾ ਪਵੇ ਇੱਕੋ ਵਾਰੀ ਸਵੇਰ ਸਵੇਰੇ ਬਣਾ ਲਈ ਕੱਠੀ ਸਬਜੀ ਦੁਪਹਿਰੇ ਵੀ ਉਹੀ ਖਾ ਲਈ ਠੀਕ ਉਹੀ ਖਾਂਦੀ ਪਰ ਨੁਕਸਾਨ ਕਰਦੀ ਐ ਇਤਣੀ ਸਬਜ਼ੀ ਨਾ ਵਾਈ ਹੋ ਜਾਂਦੀ ਐ ਫਰਿੱਜ ਚ ਰੱਖੋ ਆ ਕਰਕੇ ਅ ਦੋ ਟਾਈਮ ਚੱਲ ਜਾਂਦੀ ਚਲੋ ਦੂਰ ਤਾਂ ਹੀ ਮੰਨਦੇ ਕਿ ਗਰਮੀ ਐ ਇਨਸਾਨ ਰਸੋਈ ਚ ਨਈ ਵੜਨਾ ਚਾਂਦਾ। ਪਰ ਤਿੰਨ ਟਾਈਮ ਖਰਾਬ ਕਰਦੀ ਐ ਹੁਣ ਸਾਡੀ ਕੱਲ ਮੰਮੀ ਨੇ ਦੇਖ ਲਓ ਤਿੰਨ ਟੈਮ ਦੀ ਦਾਲ ਬਣਾ ਲਈ ਇਤਨੀ ਵੜੀ ਤਿੰਨ ਟਾਈਮ ਚੱਲੀ ਉਹ ਤਿੰਨ ਟਾਈਮ ਵੀ ਨੀ ਚੱਲੀ ਏ ਰਾਤੀ ਖਾਧੀ ਏ ਕਈਆਂ ਨੇ ਅੱਧੀ-ਅੱਧੀ ਕੜਸ਼ੀ ਸਵੇਰੇ ਤੇ ਖਾਧੀ ਨੀ ਕਈਆਂ ਨੇ ਦੁਪਹਿਰ ਤੋਂ ਕੋ ਦਾਲ ਖਰਾਬ ਹੋ ਗਈ ਤੇ ਕੀ ਫਾਇਦਾ ਹੋਇਆ ਸਾਰੀ ਦਾਲ ਖਰਾਬ ਗਈ ਸਾਡੀ।
ਓਹੀ।
ਅਰੇ ਦਾਲ
ਮੇਰੀ ਮੰਮੀ ਨੇ ਕੱਲ ਦਾਲ ਚੌਲ ਬਣਾਏ ਸੀਗੇ ਤੇ ਮੰਮੀ ਨੇ ਦੁਪਹਿਰੇ ਬਣਾਈ ਆ ਦਾਲ ਬਾਰਾਂ ਵਜੇ ਤੋਂ ਬਾਅਦ ਤੇ ਅਸੀਂ ਇੱਕੋ ਟਾਈਮ ਖਾਧੀ ਤੇ ਸ਼ਾਮੀ
ਹੁੰਦੀ ਨਾ ਮਸਰਾਂ ਦੀ ਦਾਲ ਉਹਦੇ ਨਾਲ ਨਾ ਪਿਆਜ ਵਗੈਰਾ ਕੱਟ ਕੇ, ਸਲਾਦ ਕਰਕੇ ਖਾਈਏ ਬੜਾ ਸਵਾਦ ਲੱਗਦਾ।
ਹਾਂਜੀ।
ਮੈਂ ਨਾ ਦਾਲ ਗਰਮ ਕਰਨ ਤੋਂ ਪਹਿਲਾਂ ਦਾਲ ਫਰਿਜ ਵਿੱਚ ਨੀ ਰੱਖੀ ਸੀ। ਕਿਉਂਕਿ ਫਰਿੱਜ ਵਿੱਚ ਮੰਮੀ ਏਦਾਂ ਸਬਜ਼ੀਆਂ ਨਈ ਰੱਖਦੀਆਂ ਰੱਖਦੀ। ਤੇ ਮੰਮੀ ਨੇ ਨਾ ਉੱਥੇ ਜ ਲੈਂ ਮਤਲਬ ਅਹ ਸਟੋਵ ਤੇ ਰੱਖੀ ਹੋਈ ਸੀ। ਤੇ ਮੈਂ ਬਿਨਾਂ ਚੈੱਕ ਕੀਤੇ ਨਾ ਮੈਂ ਪਿਆਜ ਵਗੈਰਾ ਕੱਟ
ਤੇ ਮੈਂ ਪਲੇਟ ਚ ਚੌਲ ਪਾ ਲਏ ਜਿੱਦਾਂ ਹੀ ਮੈਂ ਦਾਲ ਵੇਖੀ ਨਾ ਉਹਦੇ ਵਿੱਚ ਝੱਗ ਝੱਗ ਹ ਆਈ ਹੋਈ। ਸੀ ਤੇ ਮੰਮੀ ਨੇ ਕਿਆ ਨਹੀਂ ਹੁਣ ਇਹਨੂੰ ਰੱਖਦੇ ਸਈ ਮੈਂ ਤੈਨੂੰ ਪਿਆ ਅ ਮਤਲਬ ਚੋਲ ਜਿਹੜੇ ਪਏ ਸੀਗੇ ਨਾ ਇਹੀ ਤੜਕ ਕੇ ਦੇ ਦਿੰਦੀ ਆ।
ਹਾਂਜੀ, ਉਸ ਉਸ ਕਰ ਦੇ ਵੀ ਚੌਲ ਬੜੇ ਸੁਆਦ ਲੱਗਦੇ ਐ। ਇਹੀ ਹੁੰਦਾ, ਇਹੀ ਹੁੰਦਾ ਆ ਜੀ ਸਾਡੀ ਵੀ ਬ ਸਾਡੀ ਅਧਾ ਡੂੰਗਾ ਰਾਤੀ ਕਿਸੇ ਨੇ ਖਾਧੀ ਨੀ ਰਾਤੀ ਮਤਲਬ ਅੱਧੀ-ਅੱਧੀ ਕੜਛੀ ਮਸਾ ਈ ਖਾਧੀ ਗਰਮੀ ਚ ਰੋਟੀ ਖਾਧੀ ਜਾਂਦੀ ਨੀ ਐ। ਸਵੇਰੇ ਅਸੀਂ ਲੱਸੀ ਵਗੈਰਾ ਪੀਲੀ ਦੋ ਬਂਦੇਆ ਫੇਰ ਦੋ ਕੌਲੀਆਂ ਦਾਲ ਖਾਧੀ ਫੇਰ ਉਹ ਹੁਣ ਕਿਤਨੀ ਸਾਰੀ ਦਾਲ ਸੀ ਸੋਚ ਦੁਪਹਿਰ ਤੁਆਡੇ ਕੰਮ ਆ ਜੇਗੀ ਫੁਲਕੇ ਲਾਵਾਂਗੇ ਨਾਲ ਜਦੋਂ ਮੈਂ ਦਾਲ ਦੀ ਝੱਗ ਝੱਗ ਆ ਗੀ ਤੇ ਮੰਮੀ ਬੋਲਦੀ ਨਈ ਠੀਕ ਐ ਮੈਂ ਕਿਆ ਮੈਨੂ ਦੇਖਣ ਚ ਹੀ ਬੇਕਾਰ ਲੱਗਰੀ ਮੇਰਾ ਤਾਂ ਮਨ ਕਰ ਨੀ ਰਿਆ ਖਾਣ ਦਾ। ਤੁਸੀਂ ਖਾਣੀ ਆ ਖਾਓ ਤੇ ਬੋਲੇ ਮੈਂਨੂ ਦੇ ਮੈਂ ਕਿਹਾ ਤੁਸੀਂ ਖਾਓ ਬਟ ਮੇਰਾ ਮਨ ਨੀ ਮੰਨ ਰਿਆ ਮੈਂ ਨੀ ਖਾ ਰਈ ਐ। ਫਿਰ ਮੈਂ ਆਪਣੇ ਲਈ ਵੱਖਰੇ ਪਿਆਜ਼ਾਂ ਆਲੇ ਚੌਲ ਬਣਾਏ।
ਸਈ ਐ ਏਦਾਂ ਪਤਾ ਕੀ ਹੁੰਦਾ ਏ ਜੇ ਅਸੀਂ ਮੰਨ ਵੀ ਮਾਰ ਕੇ ਖਾਈਏ ਨਾ ਤੇ ਫੇਰ ਕੀ ਨੀ ਕਰਦਾ ਮਤਲਬ ਇਹ ਤਾਂ ਹੋ ਜਾਂਦਾ ਕਿ ਬੰਦਾ ਖਾਣਾ ਈ ਪੈ ਰਿਆ ਬਸ ਜਬਰਦਸਤੀ ਓਰ ਤ ਨਹੀਂ ਖਾਣਾ ਚਾਂਦਾ।
ਤਾਂਹੀਂ ਫੇਰ ਅਸੀਂ ਮੈਂ ਤਾਂ ਖਾਂਦੀ ਨੀ ਆ ਮੈਂ ਤੇ ਬਹੁਤ ਘਟ ਮੈਂ ਤਾਂਹੀ ਕਹਿੰਦੀ ਕਿ ਬੰਦੇ ਨੂੰ ਜਿਤਨੀ ਲਿਮਿਟ ਏ ਨਾ ਉਤਨੀ ਹੀ ਚੀਜ਼ ਬਣਾ ਚਾਈਦੀ ਐ ਬਸ ਇਹ ਏ ਕਿ ਇੱਕੋ ਟਾਈਮ ਪੂਰੀ ਹੋ ਜੇ ਅੱਛਾ । ਠੀਕ ਹੈ ਚਲੋ ਦੋ ਟਾਈਮ ਬਣਾ ਲੋ ਬਟ ਤਿੰਨ ਟਾਈਮ, ਚਾਰ ਟਾਈਮ ਉਹ ਚੀਜ਼ ਨੀ ਖਾਧੀ ਜਾਂਦੀ ਹੈ।
ਹਾਂਜੀ।
ਲੋਕੀ ਪਾਣੀ ਦੇ ਵਿੱਚ ਨ ਵੇਸਟਸ ਕਰ ਦਿੰਦੇ ਹੈ ਨਾ ਜਿਵੇਂ ਪਾਣੀ ਲੋਕੀ ਖੁੱਲਾ ਛੱਡ ਦਿੰਦੇ ਹੈ। ਹ।
ਪਾਰਕ ਹੈਗਾ ਹੈ ਤੇ ਸਵੇਰੇ-ਸਵੇਰੇ ਸਾਡੇ ਇਥੇ
ਹ।
ਉਹ ਸਵੇਰੇ-ਸਵੇਰੇ ਪਾਈਪ ਲਾ ਦਿੰਦੇ ਨੇ ਪੂਰੇ ਪਾਰਕ ਨੂੰ ਮਤਲਬ ਪਾਣੀ ਚ ਨਾ ਤੁਸੀਂ ਪੋਦਿਆਂ ਨੂੰ ਪਾਣੀ ਦੇ ਰਹੇ ਹੋ ਵਧੀਆ ਗੱਲ ਹੈ ਪਰ ਤੁਸੀਂ ਇੱਕ ਲਿਮਟਡ ਦਓ ਨਾ।
ਹਾਜੀ
ਇੰਨਾ ਜਾਦਾ ਪਾਣੀ ਕਿੱਚੜ-ਕਿੱਚੜ ਕਰ ਰਹੇ ਹੋ ਦੋ-ਦੋ ਘੰਟੇ ਪਾਣੀ ਚੱਲੀ ਜਾ ਰਿਹਾ ਫਿਰ ਇਨਾ ਦੇ ਚੱਕਰ ਚ ਨਾ ਘਰਾਂ ਚ ਪਾਣੀ ਨੀ ਆਂਦਾ।
ਬਿਲਕੁਲ-ਬਿਲਕੁਲ।
ਸਾਡੇ ਇੱਥੇ ਸਾਡੇ ਇੱਥੇ ਨਾ ਬੜਾ ਪਾਣੀ ਦੀ ਬੜੀ ਦਿੱਕਤ ਹੈ ਕਿ ਸਾਢੇ ਤਿੰਨ ਵਜੇ ਤੱਕ ਪਾਣੀ ਨੀ ਆਇਗਾ ਬਾਹਰਾਂ ਤੋਂ ਔਰ ਵੇਖੋ ਬੰਦਾ ਦੋ ਵਜੇ ਸਕੂਲ ਤੋ ਆਂਦਾ ਸੀ ਜੇ ਤੇ ਆਦੇ ਬੰਦਾ ਨਾ ਜੀਅ ਕਰਦਾ ਕਿ ਨਾਨ ਚਲਾ ਜਾਏ, ਪਾਣੀ ਨੀ ਹ।
ਹਾਂਜੀ-ਹਾਂਜੀ।
ਟੰਕੀ ਦਾ ਪਾਣੀ ਨਾਲ ਨਾਣ ਦਾ ਜੀ ਨੀ ਕਰਦਾ ਪਤਾ ਕੀ ਹੈ। ਟੰਕੀ ਦੇ ਪਾਣੀ ਦਾ ਨ ਲਿਆ ਨਾ ਅਸੀਂ ਤੇ ਮੂੰਹ ਤੇ ਨਾ ਮੇਰੇ ਅ ਦਾਣੇ ਵਗੈਰਾ ਓ ਜਾਂਦੇ ਨੇ।
ਹਾਂਜੀ ਮੰਮੀ ਵੀ ਸਾਡੀ ਕਿੰਨਾ
ਗਰਮ ਵੀ ਪਾਣੀ ਬੜਾ ਹੁੰਦਾ ਟੈਂਕੀ ਦਾ ਪਾਣੀ ਦੁਪਹਿਰਲੇ ਬਹੁਤ ਜ਼ਿਆਦਾ ਗਰਮ ਹੁੰਦਾ ਆ।
ਉਹੀ ਨਾ।
ਹਾਂਜੀ-ਹਾਂਜੀ
ਪਰ ਸਾਡੇ ਪਤਾ ਹੈ ਕਿ ਪਾਣੀ ਜਦੋਂ ਅਸੀਂ ਸਵੇਰੇ-ਸਵੇਰੇ ਜੇ ਅਸੀਂ ਗੁਰਦੁਆਰੇ ਜਾਣਾ ਹੋਏ ਉਦੋਂ ਮੋਟਰ ਚਲੇ ਉਦ ਲੋੋੜ ਹੁੰਦੀ ਹੈ ਓਦਾਂ ਤੇ ਪੂਰਾ ਦਿਨ ਅੰਦਰ ਹੈਗਾ ਕਈ ਵਾਰ। ਪਰ ਜਦੋਂ ਲੋੜ ਹਉਂਦੀ ਪਿਛਲੇ ਤੋਂ ਹਾਂ ਉਹ ਪਿਛਲੇ ਤੋਂ ਪਿਛਲੇ ਮਹੀਨੇ ਨਾ ਮੇਰੇ ਮਾਮੇ ਦਾ ਵਿਆਹ ਸੀਗਾ ਮੇਰੇ ਮਾਮਾ ਜੀ ਦਾ। ਤੇ ਅਸੀਂ ਉੱਥੇ ਜਾਣਾ ਸੀਗਾ। ਤੇ ਰਾਤੀ ਪਾਣੀ ਲ ਰਿਹਾ ਸੀ ਖੁਲਾ ਤੇ ਮੰਮੀ ਨੇ ਕਿਹਾ ਚਲੋ ਵਧੀਆ ਸਵੇਰੇ ਨਾ ਛੇ ਛੇਤੀ ਨਿਕਲ ਜਾਗੇ ਨਾ ਨਾਧੋ ਕੇ।
ਹਮ।
ਤੇ ਅਸੀਂ ਸਵੇਰੇ ਉੱਠੇ ਤੇ ਨਾ ਅਹ ਭਾਂਡੇ ਧੋਣ ਨੂੰ ਪਾਣੀ ਤੇ ਨਾ ਮੋਟਰ ਵਿੱਚ ਪਾਣੀ ਆ ਰਿਹਾ ਟੰਕੀ ਵੀ ਖਾਲੀ। ਅਸੀਂ ਸੋਚਿਆ ਸੀ ਅਸੀਂ ਦਸ ਵਜੇ ਨਿਕਲ ਜਾਵਾਂਗੇ ਔਰ ਅਸੀਂ ਤੁਸੀਂ ਸੋਚੋ ਅਸੀਂ ਆਪਣੇ ਸਾਹਮਣੇ ਵਾਲੀ ਜਿਹੜੇ ਸਾਡੇ ਨੇ ਨਾ ਉਹਨਾਂ ਦੇ ਘਰੇ ਨਹਾ ਕੇ ਛੋਟੀ ਆਏ ਆ। ਕਿਉਂਕਿ ਸਾਡੇ ਤੇ ਪਾਣੀ ਨੀ ਸੀਗਾ।
ਅਸੀ ਨਾ ਪਾਣੀ ਆਉਂਦਾ ਨੀ ਆ ਵਿਚ ਸਾਰੇ ਪਾਣੀ ਨਾ ਛਾਨ ਗੰਦਾ ਪਾਣੀ ਨੂੰ ਵੀ ਛਾਨ ਛਾਨ ਕੇ ਕੱਪੜੇ ਨਾਲ ਛਾਨ-ਛਾਨ ਕੇ ਕੱਪੜੇ ਨਾਲ ਓਹੀ ਪੀਂਦੇ ਐ। ਤਾਹੀ ਇਨੀ ਬਿਮਾਰੀਆਂ ਲੱਗ ਜਾਂਦੀਆਂ ਆ ਕਈ ਲੋਕੀ ਸ਼ਰਤ ਬ ਬੜੀ ਪਾਣੀ ਦੀ ਵੇਸਟੇਜ ਕਰਦੇ ਆ ਐਂਜ ਸਿਂਕ ਇਚ ਪਾਣੀ ਛਡ ਦੇਂਦੇ ਖੁਲਾ। ਕਿ ਸਿਂਕ ਸਾਫ਼ ਹੋ ਰਹੀ ਹੈ ਐਵੇਂ ਹੀ ਪਾਣੀ ਰੋੜ ਦੇਣਗੇ। ਪੌੜੀਆਂ ਧੋਂਦੇ ਰਹਿਣਗੇ ਫਾਲਤੂ ਦੀਆਂ ਧੋਂਦੇ ਰਹਿਣਗੇ ਪੌੜੀਆਂ ਐ। ਚਲੋ ਤੁਸੀ ਮੰਨਦੇ ਆ ਤੁਸੀ ਕਮਰਾ ਧੋਣਾ ਐ ਦੋ ਦਿਨ ਬਾਅਦ ਧੋ ਲੋ। ਕਮਰਾ ਤਿੰਨ ਦਿਨ ਬਾਦ ਧੋਲੋ ਕਮਰਾ ਨਈ ਰੋਜ਼ ਕਮਰਾ ਧੋਂਦੇ ਤਾ ਪਾਣੀ ਦੀ ਖਰਾਬੀ ਹੁੰਦੀ ਐ।
ਓਹੀ ਤੇ ਮਤਲਬ ਵੀ ਪਾਣੀ ਓ ਹੁੰਦਾ ਨਾ ਕਿ ਬੰਦਾ ਹਲਕਾ ਜਾ ਪੋਚਾ ਲਾ ਲਏ ਤੇ ਸੁੱਕਾ ਝਾੜੂ ਲਾ ਲੇ।ਪਰ ਨਹੀਂ ਪਾਣੀ ਡੋਲ ਡੋਲ ਕੇ
ਬਿਲਕੁਲ ਬਿਲਕੁਲ।
ਹਾਂਜੀ। ਆਣ ਲੱਗੇ ਪਾਣੀ ਦੋ ਤਿੰਨ ਤਿੰਨ ਬਾਲਟੀਆਂ ਯੂਜ ਕਰਦੇ ਆਪਣਾ ਲਿਮਿਟ ਦਾ ਯੂਜ ਕਰੋ ਬਾਲਟੀ ਇੱਕ ਦੋ ਬਾਲਟੀ ਬਸ ਤੁਹਾਨੂੰ ਲੋੜ ਹੈਗੀ ਆ ਉਤਨਾ ਈ ਯੂਜ ਕਰੋ। ਤਾਂ ਵੀ ਇਤਨਾ ਪਾਣੀ ਲੋਕੀ ਐਵੇਂ ਈ ਰੋੜੀ ਜਾਂਦੇ ਆ ਵਾਧੂ ਪਾਣੀ ਰੋੜੀ ਜਾਂਦੇ ਐ।
ਓਹੀ ਤੇ ਇਹਨਾਂ ਨੂੰ ਹੁਣੇ ਹੁਣ ਏਨਾ ਪਤਾ ਨੀ ਹੈ ਨਾ ਕਿ ਪਾਣੀ ਜਦੋਂ ਨਹੀਂ ਹੁੰਦਾ ਕਿੱਦਾਂ ਹੁੰਦਾ ਮੁੰਬਈ ਵਿੱਚ ਪਾਣੀ ਨਹੀ ਆ ਰਿਹਾ ਹੁਣ।
ਜੀ ਹਾਂਜੀ ਕਲਾਹੀ ਦੀਆਂ ਪਾਣੀ ਹੈਜੀ ਹਾਂਜੀ ਕਲਾਹੀ ਦੀਆਂ ਪਾਣੀ ਹੈ ਨੀ ਬੁੰਬਈ ਵਿੱਚ ਨਿਊਜਾਂ ਆ ਰਹੀਆ ਪਾਣੀ ਨੀ ਹੈ ਬੰਬਈ ਦੇ ਵਿੱਚ।
ਹਾਂ ਭਾਰਤੀ ਸਿੰਘ ਇੰਨੀ ਵੱਡੀ ਐਕਟਰ ਹੈ। ਓਦੇ ਘਰੇ ਓਹਦੇ ਘਰ ਤੱਕ ਪਾਣੀ ਨੀ ਓ ਵਲੋਗਸ ਵਗੈਰਾ ਬਣਾਂਦੀ ਹੈ ਨਾ। ਤੇ ਓਨੇ ਇੱਕ ਵਾਰੀ ਪਾਇਆ ਕਿ ਸਾਡੇ ਉਥੇ ਤੇ ਪੀਣ ਨੂੰ ਵੀ ਪਾਣੀ ਨੀ ਹੈ।
ਹਾਂਜੀ ਓ ਵੀ ਚਲੋ ਪਾਣੀ ਦੀ ਬੜੀ ਓ ਸ਼ੋਰਟੇਜ ਹੋ ਚੁੱਕੀ ਹੈ ਨਿਊਜਾ਼ ਚ ਆ ਰਿਹਾ ਹੈ। ਤਾਂ ਕਰਕੇ। ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਆ ਕਾਲ। ਓਕੇ ਸਤਿ ਸ੍ਰੀ ਅਕਾਲ ਜੀ।